ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਹੋਰ ਸਬ ਕਿੱਦਾਂ।
ਬਸ ਵਦੀਆ ਜੀ ਤੁਸੀਂ ਸੁਣਾਓ।
ਮੈ ਵੀ ਵਧੀਆ ਘਰੇ ਸਾਰੇ ਠੀਕ।
ਹਾਂਜੀ-ਹਾਂਜੀ ਠੀਕ-ਠਾਕ ਜੀ।
ਚਲੋ ਵਧੀਆ, ਕੁਛ ਨੀ ਏਦਾਂ ਹੀ ਬੈਠੇ। ਕੁਛ ਨੀ ਏਦਾਂ ਹੀ, ਫੋਨ ਚਲਾ ਰਹੇ ਸੀ ਕੀ ਕਰਨਾ, ਮੈਂ ਲੇਓ ਦੀਦੀ ਨੂੰ ਕੋਲ ਹੀ ਕਰਾਂ।
ਅੱਛਾ ਜੀ, ਹਾਂਜੀ ਗੱਲ ਹੀ ਨੀ ਹੋਈ ਸੀ ਤੁਹਾਡੇ ਨਾਲ, ਕਿੰਨੇ ਦਿਨ ਹੋ ਗਏ।
ਉਹੀ ਉਹ ਮੈਂ ਸੋਚਿਆ ਮੈਂ ਲੈ ਫੋਨ ਨ ਕਰਾਂ ਦੀਦੀ ਨੂੰ ਪੁੱਛਾ ਕੀ ਕਰ ਰਹੇ?
ਅੱਛਾ ਜੀ।
ਕੁਛ ਨ ਇਦਾਂ ਹੀ ਬੈਠੇ ਸੀ ਫੋਨ ਇੰਸਟਾਗ੍ਰਾਮ ਹੀ ਹੋ ਸਬ ਚਲਾਦੇ ਪੇ ਸੀ ਕਰਨਾ ਕੀ ਏ? ਉਹੀ ਦੇਖ ਰਹੀ ਸੀ ਕੱਪੜੇ ਵੈਰਾ ਲੋਕੀ ਪਾਂਦੇ ਨੇ ਉਹੀ ਸਭ ਦੇਖ ਰਹੀ ਸੀ ਅੱਜ ਕ ਕੱਲ ਦੇ ਟਾਈਮ ਤੇ ਪਹਿਲੇ ਕਿੱਥੇ ਸੀ, ਸਲਵਾਰ ਸੂਟ ਚੱਲਦੇ ਸੀ।
ਹਾਂਜੀ-ਹਾਂਜੀ। ਸਹੀ ਕਹਿ ਰਹੇ ਹੋ ਤੁਸੀਂ।
ਪਹਿਲੇ ਸੀ ਸਲਵਾਰ ਸੂਟ ਜਾ ਸਾੜੀ ਚੱਲਦੀ ਸੀ, ਇਦੇ ਇਲਾਵਾ ਕੀ ਚੱਲਦਾ, ਕੁਛ ਨੀ ਚੱਲਦਾ ਸੀ ਹੁਣ ਦੇਖੋ ਜਿੱਦਾਂ ਦਾ ਮਾਹੌਲ ਉੱਦਾਂ ਦੇ ਕੱਪੜੇ ਹੋ ਗਏ ਨੇ ਅੱਜ-ਕੱਲ੍ਹ ਤੇ
ਹਾਂਜੀ-ਹਾਂਜੀ।
ਬਸ ਉਹੀ ਔ ਸਭ। ਹੂੰ।
ਉਹ ਤਾਂਹੀਓ ਕਹਿੰਦੇ ਨੇ ਅਹ ਕਿ ਖਾਈਏ ਮਨ ਪਾਉਂਦਾ ਤੇ ਪੈਨੀਏ ਜੱਗ ਪਾਉਂਦਾ।
ਚਛ ਉਹੀ ਹੁੰਦਾ ਨਾ ਕਿ ਹੁਣ ਅੱਜ ਤਾਂ ਜਿਸ ਹਿਸਾਬ ਨਾਲ ਲੋਕੀਂ ਚੱਲਦੇ ਨੇ, ਜਿਸ ਹਿਸਾਬ ਨਾਲ ਫੈਸਟੀਵਲ ਹੋ ਗਿਆ ਜਾਂ ਕੁੱਛ ਵੀ ਹੋ ਗਿਆ ਅੱਜ-ਕੱਲ ਦੇ ਫੰਕਸ਼ਨ ਹੋ ਗਏ, ਉਸ ਹਿਸਾਬ ਨਾਲ ਅਜ-ਕਲ ਲੋਕੀ ਕੱਪੜੇ ਲੈਣ ਲੱਗ ਗਏ ਨੇ।
ਹਾਂਜੀ-ਹਾਂਜੀ। ਜੀ ਇਹ ਤਾਂ ਹੈ ਜੀ ਹੁਣ ਕੋਈ ਵਿਆਹ ਸ਼ਾਦੀ ਵੀਆ ਤੇ ਤਾਂ ਵੀ ਹਲਦੀ ਲਈ ਦੇਖ
ਹ
ਹਾਂ, ਤੇ ਫਿਰ ਹੋਰ ਬਥੇਰੇ ਏਂਦੇ ਵਿਆਹਾਂ ਚ ਹੋ ਜਾਂਦੇ ਨੇ ਜੀ ਕੱਪੜੇ ਤੇ ਕਈ ਵਾਰੀ ਵੈਸਟਰਨ ਡਰੈਸਿਸ ਵੀ ਪਾਣੀਆਂ ਪੈਂਦੀਆਂ ਨੇ ਸਾਨੂੰ
ਹੂੰ-ਹੂੰ। ਉਹੀ ਉ ਦੱਸ ਰਹੀ ਆ ਪਹਿਲੇ ਕੀ ਸੀ ਖਾਲੀ ਲੇਡੀਜ਼ ਪਾਦੀਆਂ ਸੀ ਸਲਵਾਰ ਸੂਟ ਪਾਂਦੀਆਂ ਸੀ। ਜੇਨਸ ਜਿਹੜੇ ਸੀ ਕੁਰਤਾ-ਪਜਾਮਾ।
ਹਾਂਜੀ-ਹਾਂਜੀ।
ਹ ਉਣ ਓਹੀ ਦੋ, ਆਪਣਾ ਸੱਭਿਆਚਾਰ ਆਪਣਾ ਹੀ ਹੁੰਦਾ ਹੈ ਬੰ ਪਰ ਹੁਣ ਇਹੀਓ ਹੋ ਗਿਆ ਕਿ ਦੇਖਿਆ ਜਾਏ ਹੁਣ ਹਰ ਚੀਜ਼ ਨਾਲ ਲੋਕੀ ਪਹਿਲੇ ਪੈਂਟ-ਸ਼ਰਟ ਤੇ ਆਏ ਫੇਰ ਆਪ ਧੀਰੇ-ਧੀਰੇ ਕਰਦੇ-ਕਰਦੇ ਸਕਰਟਸ ਤੇ ਆਏ ਕੋਟ-ਪੈਂਟ ਤੇ ਆਏ ਥਤੇਰੇ ਅੱਜ- ਕਲ ਦੇਖਿਆ ਜਾਏ। ਚੀਜ਼ਾਂ ਚੇਂਜ ਹੋ ਗਇਆ ਕੋਲਜ ਦੇ ਹਿਸਾਬ ਨਾਲ ਕੋਲਜ ਦੇ ਕੱਪੜੇ ਅੱਜ -ਕਲ ਕੁੜੀਆਂ ਪਾਣ ਲੱਗ ਗਈਆਂ ਨੇ। ਕੋਈ ਕੁੁਰਤੀ ਨਾਲ ਜੀਨਸ ਪਾ ਲੈਂਦਾ ਏ ਕੋਈ ਪ੍ਰੋਪਰ ਕੁੁਰਤੀ ਜਾਂ ਲੈਗੀ ਪਾ ਲੈਂਦੀ ਜਾ ਜੀਨਸਾਂ ਟੋਪ ਪਾ ਲੈਂਨੇਆ।
ਹਾਂਜੀ, ਹੁਣ ਅੱਜ-ਕੱਲ ਦੀ ਹਾਂਜੀ-ਹਾਂਜੀ।
ਹੂੰ, ਪਰ ਇਹਦਾ ਨੇ ਕਿ ਬੰਦੇ ਨੂੰ ਉ ਏਦਾਂ ਪਾਂਣੇ ਚਾਹੀਦੇ ਨੇ ਕਿ ਆਪਣੇ-ਆਪ ਨੂੰ ਕੰਫਰਟੇਬਲ ਲੱਗੇ।
ਹਾਂਜੀ।
ਹੂੰ
ਉਹੀ ਤਾਂ ਹੈ ਜੀ ਹੁਣ ਅੱਜ-ਕੱਲ੍ਹ ਦੀ ਜਿਹੜੀ ਨਵੀਂ ਪੀੜ੍ਹੀ ਏ। ਤੇ ਨੌਜਵਾਨਾਂ ਜੋ ਜੀਨ, ਟੋਪ, ਕੋਟ-ਪੈਂਟਾਂ ਵਾਲੀ ਭੱਜ ਰਹੇ ਨੇ, ਪਰ ਜੋ ਗੱਲ ਸਾਡੇ ਕੁਰਤੇ ਪਜਾਮੇ ਚਾਦਰੇ ਦੀ ਸੀ ਸਲਵਾਰ ਸੂਟਦੀ ਸੀ ਉ ਇਨਾਂ ਦੇ ਵ ਹੈ ਨੀ ਸੀ ਵੈਸੇ ਕੱਪੜਿਆਂ ਚ
ਹਾਂਜੀ। ਕੀ ਕੀਤਾ ਜਾਏ, ਹੁਣ ਆਪਣੇ ਤਿਉਹਾਰ ਹੁਂਦੇ ਨੇ ਵਿਆਹ ਹੁਂਦੇ ਨੇ। ਤੇ ਗੁਰਦੁਆਰਿਆਂ ਵਿੱਚ ਹੁੰਦਾ ਏ, ਗੁਰਪੁਰਬ ਵਗੈਰਾ ਹੁੰਦਾ ਏ। ਇਹ ਸਭ ਸਮਾਗਮ ਜਦੋਂ ਓਂਦੇ ਨੇ ਅਸੀਂ ਲੋਕ ਇਹੀਓ ਹੈ ਨਾ ਕਿ ਪਾਨੇ ਆ ਸ ਸਲਵਾਰ ਸੂਟ ਵਗੈਰਾ ਪਾਣ ਉਹਦੇ ਵਿੱਚ ਵੀ ਅੱਜ-ਕੱਲ ਜਨਾਨੀਆਂ ਉਹਦੇ ਵਿੱਚ ਵੀ ਦੇ ਹਾਂਜੀ, ਕਿ ਨੀ ਅਸੀਂ ਵੱਧੀਆ ਪਾਇਆ ਹੋਆ ਕੱਪੜੇ ਪਰ ਅਸੀਂ ਏਨੀ ਚਲੋ ਵਿਆਹ ਸ਼ਾਦੀਆ ਦਾ ਸਮਾਂ ਜਾਂਦਾ ਪਰ ਗੁਰਦੁਆਰੇ ਵੀ ਜਾਂਦੀਆਂ ਨੇ ਉਹਦੇ ਵਿੱਚ ਵੀ ਦੇਖਦੀਆਂ ਨੇ ਕਿ ਵੱਧੀਆ ਪਾਇਆ ਓਏ।
ਹਾਂਜੀ-ਹਾਂਜੀ।
ਔਰ ਓਹੀ ਨਾ ਕੀ ਇਹ ਹੈਗਾ ਕਿ ਤੁਸੀਂ ਆਪਣੇ ਹਿਸਾਬ ਨਾਲ ਜਿਸ-ਜਿਸ ਹਿਸਾਬ ਨਾਲ ਟੈਕਨੀਕੀ ਤੁਸੀਂ ਦੇਖ ਰਹੇ ਹੋ ਚੀਜ਼ਾਂ ਵੱਧ ਰਹੀਆਂ ਨੇ ਸੋਸ਼ਲ ਮੀਡੀਆ ਜ਼ਮਾਨਾ ਹੋ ਰਿਹਾ ਉਸ ਹਿਸਾਬ ਨਾਲ ਦੇਖਿਆ ਜਾਏ। ਬਹੁਤ ਚੀਜ਼ਾਂ ਤੇ ਰਫ ਤਾਰ ਨਾਲ ਇਹ ਸਬ ਤੀਚਾ ਵੀ ਫੜ ਲੋ, ਕੱਪੜੇ ਹੋਗੇ ਜੋ ਸੋਸ਼ਲ ਮੀਡੀਆ ਦੇ ਚੱਕਰ ਉਥੋ ਤੋ ਸਗੋ ਲੋਕ ਪਾਗਲ ਹੋਏ-ਹੋਏ ਨੇ ਅੱਜ-ਕੱਲ੍ਹ ਤੇ।
ਹਾਂਜੀ-ਹਾਂਜੀ, ਉਥੋਂ ਦੇਖ-ਦੇਖ ਕੇ ਦੇਖੋ ਅੱਜ-ਕੱਲ ਦੀ ਪੀੜੀ ਵਿਗੜ ਰਹੀ ਏ ਜਿਵੇਂ ਦੇ ਕੱਪੜੇ ਪਾਂਦੇ ਨੇ।
ਕੀ ਕੀਤਾ ਜਾਵੇ ਹੁਣ ਬਚ ਬੱਚਿਆਂ ਨੂੰ ਥੋੜ੍ਹਾ ਕੁਝ ਰੋਕ ਸਕਦਾ ਨਾ ਆਹ ਬੰਦਾ ਆ ਆ ਫਿਰ ਆਪ ਹੀ ਜਿਸ ਹਿਸਾਬ, ਜਿਸ ਹਿਸਾਬ ਦਾ ਫੈਸ਼ਨ ਔਂਦਾ ਏ ਉਸ ਹਿਸਾਬ ਨਾਲ ਦੇਖਣ ਲੱਗ ਜਾਂਦੇ ਨੀ ਅਸੀਂ ਵੀ ਇੱਕ ਪਾਣਾ-ਲੈਣਾ। ਕਰਨ ਲੱਗ ਜਾਂਨੇ ਆ।
ਹਾਂਜੀ, ਹਾਂ ਹੁਣ ਜਿਵੇਂ ਸਾਡੇ ਵੀਲਾਇਤੀ ਕਪ ਪੜੇ ਨੇ ਇਤਿਹਾਸ ਤੇ ਅਮੇਰੀ ਵਿਰਾਸਤ ਨੂੰ ਦਰਸਾਉਂਦੇ ਨੇ। ਪਰ ਅੱਜ-ਕੱਲ ਦੇ ਕੱਪੜਿਆਂ ਵਿੱਚ ਉਹ ਚੀਜ਼ ਨੀ ਹੈਗੀ ਕਿਉਂਕਿ ਚੰਗੇ ਵੀ ਨੀ ਲੱਗਦੇ ਜੀ ਹਰੇਕ ਜਗ੍ਹਾ ਇਹ ਚੀਜ਼ਾਂ ਪਾਣੀਆਂ।
ਹੂੰ -ਹੂੰ। ਕੀ ਕੀਤਾ ਜਾਵੇ, ਕੌਣ ਸਮਝਾਏ ਲੋਕਾਂ ਨੂੰ ਅੱਜ-ਕੱਲ। ਤੇ ਨਾਲ ਜੋੜੇ ਰੱਖਣ ਵਾਸਤੇ ਕੀ-ਕੀ ਬੰਦਾ ਕਟਦਾ ਮੈਂ ਦੇਖਦੀ ਆਂ।
ਹਾਂਜੀ-ਹਾਂ, ਪਰ ਦੋਨਾਂ ਦਾ ਆਪਣਾ ਹੀ ਮਹੱਤਵ ਏ ਦੇਖ ਸਮੇਂ ਦੇ ਹਿਸਾਬ ਨਾਲ ਬਦਲਣਾ ਵੀ ਠੀਕ ਏ। ਤੇ ਆਪਣੀ ਪਛਾਣ ਵੀ ਨਹੀਂ ਗਵਾਣੀ ਚਾਹੀਦੀ ਕਿ ਉਹ ਸਾਡੀ ਪਛਾਣ ਹੈ ਸੀ।
ਔਰ ਉਹੀਓ ਨਾ ਕਿ ਲੋਕੀ ਸੋਚਦੇ ਨੇ ਨਹੀਂ ਅੱਜ-ਕੱਲ੍ਹ ਦੇ ਜਿਹੜੇ ਕੱਪੜੇ ਹੈਗੇ ਨੇ ਸਭ ਚੀਜ਼ਾਂ ਹੈਗੀਆਂ ਓ ਫੇਸਨੇਬਲ ਹੈਗੀਆਂ ਨੇ, ਅਸੀਂ ਮੋਡਰਨ ਇਹ ਲੱਗਾਂਗੇ, ਲੱਗਾਂਗੇ। ਠੀਕ ਐ, ਉਹ ਹਰ ਹਿਸਾਬ ਮਲ ਜ ਆਪਣੇ ਜਗ੍ਹਾ ਦੇ ਹਿਸਾਬ ਨਾਲ ਪਾਣੇ ਪੈਂਦੇ ਨੇ ਕੱਪੜੇ। ਪਹਿਲੇ ਕੀ ਹੁੰਦਾ ਸੀ ਤੁਸੀਂ ਦੇਖਿਆ ਹੋਏਗਾ, ਪਹਿਲੇ ਵਿਆਹਾਂ ਚ ਲੈਂਗੈ ਵੀ ਨਹੀਂ ਹੁੰਦੇ ਸੀ। ਛ ਛ ਸਲਵਾਰ ਸੂਟ ਹੁੰਦਾ ਸੀ ਪਹਿਲਾਂ ਦੇ ਟੈਮ ਵਿੱਚ, ਹੁਣ ਤੁਸੀਂ ਦੇਖੋ ਗੇ ਪਾਣ ਲੱਗ ਗੀਆਂ, ਸ਼ਰਾਰੇ ਪਾਣ ਲੱਗ ਗੀਆਂ।
ਹਾਂਜੀ, ਹਾਂਜੀ
ਪਿਅਲੇ ਸਿਰਫ ਸਲਵਾਰ -ਸੂਟਾ ਨੂ ਕੁੜੀਆ ਪਾਇਆ ਹੁਨਾ ਏ, ਵਿਆਹ ਹੁਨਾ ਐ। ਕੁੜੀਆਂ ਨੇ ਘਰੇ ਈ ਇੱਧਰ ਜੋ ਵੀ ਹੁਣ ਹੱਥਾ ਚ ਚੀਚੀ ਚ ਕੀ ਏ? ਫੈਸ਼ਨ ਹਾਂ ਚਾਹੇ ਵਟਨਾ ਹੋਏ, ਚਾਹੇ ਮਹਿੰਦੀ ਹੋਏ, ਚਾਹੇ ਸ਼ਗਨ ਹੋਏ ਕੁਛ ਹਰ ਚੀਜ਼ ਦਾ ਫੈਸ਼ਨ ਹੈਗਾ, ਪਹਿਲੇ ਸਿਰਫ ਇੱਕ ਸਲਵਾਰ ਸੂਟ ਹੀ ਸੀ ਜਿਸ ਕਾਰਨ ਉਹ ਜਿਹੜੇ ਚਲਦੇ ਸੀ।
ਹਾਂਜੀ
ਹੁਣ ਤੁਸੀ ਦੇਖਿਆ ਹੋ ਗਿਆ ਹੁਣ ਅੱਜ- ਕੱਲ੍ਹ ਤਾਂ ਫੰਕਸ਼ਨ ਈ ਕਿੰਨੇ ਕਰਤੇ ਨੇ।
ਹਾਂਜੀ, ਹਫ਼ਤਾ- ਹਫ਼ਤਾ, ਦਸ -ਦਸ ਦਿਨ ਜੇ ਫੰਕਸ਼ਨ ਚੱਲਦੇ ਨੇ
ਮ ਦੱਸਸਤੇ ਨੀ ਕਦੀ ਬੈਸਲੇਟ ਪਾਰਟੀ, ਕਦੇ ਕਟੇਲ ਪਾਰਟੀ ਆਸ ਹਰ ਚੀਜ਼ ਦੇ ਸਨ ਕੱਪੜੇ, ਜੋ ਦੇਖੇ ਹੋਣਗੇ ਹਰ ਹਿਸਾਬ ਨਾਲ ਕਿਸੇ ਵਿੱਚ ਗਾਊਨ ਪਾ ਰਿਹੇ, ਕਿਸੇ ਵਿੱਚ ਕਦੇ ਕੋਈ ਲਹਿੰਦਾ ਪਾ ਰਿਹੇ, ਕਦੇ ਕਿਸੇ ਵਿੱਚ ਸੂਟ ਪਾ ਰਿਹੇ, ਕਦੇ ਕਿਸੇ ਔਰ ਪਰ ਤੁਸੀਂ ਦੇਖਿਆ ਹੋਏਗਾ
ਹਾਂਜੀ ਅ ਮੈਂ ਤਾਂ ਇਹੀ ਕਹਿੰਨੀ ਆ, ਮੇਰਾ ਤਾਂ ਇਹ ਮੰਨਣਾ ਐ ਕਿ ਵੈਸਟਰਨ ਡਰੈੱਸ ਆ ਮਾੜਾ ਨਈ ਮੈਂ ਕਹਿ ਰਹੀ, ਪਰ ਅੱਜ ਦੀ ਜਿਹੜੀ ਦੌੜ ਹੈ ਉਹ ਲੋੜ ਵੀ ਨੇ ਤੇ ਪਰ ਦੁਨੀਆਂ ਭਾਵੇਂ ਜਿੰਨੀ ਮਰਜ਼ੀ ਅੱਗੇ ਲੰਘ ਜਾਵੇ ਜਦੋਂ
ਬਹੁਤ ਚੰਗੀ ਤਰ੍ਹਾਂ ਮਹਿੰਗਾ ਪਾਏਗਾ ਇਸ ਟਾਈਮ ਸਰ ਮੈਂ ਆ ਰਿਹਾ
ਸਗੋਂ ਆਪਣਾ ਰਵਾਇਤੀ ਪਹਿਰਾਵਾ ਈਹ ਪਹਿਨਣਾ ਚਾਹੀਦਾ ਐ।
ਹਮ ਹਮ, ਬੈਸਟ ਈ ਉਹ ਰਹਿਦਾ।
ਹਾਂਜੀ, ਹਾਂਜੀ
ਆਪਣੀ ਪਹਿਚਾਣ ਕਿਥੋਂ ਆਉਂਦੀ ਐ।
ਹਾਂਜੀ ਹਾਂਜੀ
ਵੱਛੀ ਕੇ ਬਾਲ ਮੇਰੀਆਂ ਕੁੜੀਆਂ ਛੋਟੇ- ਛੋਟੇ ਟੋਪ ਪਾ ਲੈਂਦੀਆਂ ਨੇ। ਪਰ ਇਹੋ ਕਿ ਆਪਣੇ ਹਿਸਾਬ ਨਾਲ ਆਪਣੇ ਸੰਸਕ੍ਰਿਤੀ ਦੇ ਹਿਸਾਬ ਨਾਲ ਅਪਨਾੳ। ਵੈਸਟਿੰਗ ਕੱਪੜਾ ਐ ਨੀ ਕਿ ਮਾੜਾ ਐ, ਮੈਂ ਨੀ ਕਵਾਂਗੀ ਪ ਉਹ ਵੀ ਹਿਸਾਬ ਨਾਲ ਇੱਕ ਮਾਹੌਲ ਦੇਖ ਕੇ ਪਾਣਾ ਚਾਹੀਦਾ।
ਹਾਂਜੀ ਹਾਂਜੀ
ਉਹ ਜਿੱਥੇ ਲ ਲੱਗਣਾ ਚਾਹੀਦਾ ਪਾਉਣਾ ਚਾਹੀਦਾ ਐ ਕੱਪੜਾ, ਅੱਛਾ ਲੱਗੇਗਾ। ਉੱਧਰ ਪਾਓ, ਕੋਈ ਮਨਾਹੀ ਥੋੜਾ, ਕੋਈ ਤੈਨੂੰ ਮਨਾ ਥੋੜਾ ਕਰ ਰਿਹਾ ਪਾਣ ਵਾਸਤੇ।
ਹਾਂਜੀ
ਚਲੋ, ਲੋਕੀ ਉਹੀਔ ਨਾ ਕੀ ਅੱਜ ਹਰ ਜ ਕੁੜੀਆਂ ਹਰ ਜਗ੍ਹਾ ਪਾ ਲੈਂਦੀਆਂ ਨੇ। ਮੁੰਡੇ ਹੁਣ ਜਦੋਂ ਮੁੰਡੇ ਪਹਿਲੇ ਕੀ ਹੁੰਦਾ ਸੀ ਕੁੜਤੇ -ਪਜਾਮੇ ਪਾਉਂਦੇ ਸੀ ਜਿਆਦਾਤਰ। ਹੁਣ ਜੇ ਮੁੰਡੇ ਪੈਂਟ- ਸ਼ਰਟਾ ਤੇ ਕੋਟ -ਪੈਂਟ ਹੋ ਗਏ। ਜਾਂ ਤਾਂ ਜੈਕੇਟ ਟੀ- ਸ਼ਰਟਸ ਸੁ ਹੋਏ, ਅਜਕੱਲ੍ਹ ਕੁੜਤੇ- ਪਜਾਮੇ ਵੀ। ਕਿੰਨੇ ਤਰੀਕੇ ਦੇ ਬੂਟ ਪਾਣ ਲੱਗ ਗਏ ਨੇ।
ਹਾਂਜੀ ਹਾਂਜੀ
ਪਹਿਲੇ ਕਿਤੇ ਸਿੰਪਲ ਜੇ ਆਂਦੇ ਸੀ ਕੱਪੜੇ। ਕੋਈ ਧੀਮ ਜਾਂਦੀ ਕੋਈ ਜਿਆਦਾ ਉਹ ਸਭ ਚੀਜ਼ਾਂ ਨੀ ਆਉਂਦੀਆਂ ਸੀ।
ਹਮ ਕੀ ਹਾਲ ਆ।
ਕੀ ਕੀਤਾ ਜਾਵੇ ਹੁਣ ਜੱਸੀ ਨਾਲ ਗੱਲ ਹੋ ਗਈ। ਸਹੀ ਕਿਹ ਰਏ ਔ ਤੁਸੀ ਇੱਕਦਮ
ਦੇਖੋ ਕਿਤੇ -ਕਿਤੇ ਵੈਸਟਰਨ ਵੀ ਚੰਗਾ ਲੱਗਦਾ ਐ। ਤੇ ਕਿਤੇ- ਕਿਤੇ ਆਪਣੇ ਜਿਹੜੀ ਵਿਰਾਸਤੀ ਏ ਕੱਪੜੇ ਨੇ ਇਹ ਆਪਣੀ ਜਗ੍ਹਾ ਨੇ, ਹੁਣ ਅਸੀਂ ਕਿਤੇ ਵੀ ਕੋਈ ਆਪਣੇ ਫੈਮਲੀ ਪ੍ਰੋਗਰਾਮਾਂ ਚ ਪਰਿਵਾਰ ਦੇ ਪ੍ਰੋਗਰਾਮ ਚ ਜਾਣਾ ਪੈਂਦਾ ਗੁਰ ਦੁਬਾਰੇ, ਮੰਦਿਰ ਵਗੈਰਾ ਜਾਣਾ ਪੈਂਦਾ। ਉੱਥੇ ਜੀਨ- ਟੋਪ ਤਾਂ ਬਿਲਕੁਲ ਨਹੀ ਚੰਗੇ ਲੱਗਦੇ ਜੀ।
ਹਾਂਜੀ ਹਾਂਜੀ।
ਉੱਥੇ ਤਾਂ ਆਪਣਾ ਪਹਿਰਾਵਾ ਹੀ ਪੈਣੂੰ
ਸਹੀ ਕਹਿ ਰਹੇ ਔ।
ਬਾਕੀ ਮੌਸਮ ਦੇ ਹਿਸਾਬ ਨਾਲ ਸਭ ਚੇਂਜ ਵੀ ਹੁੰਦੇ ਨੇ।
ਹਮ।
ਹ ਗਰਮੀਆਂ ਨੇ ਗਰਮੀਆਂ ਵਿੱਚ ਦੇਖੋ ਕੋਟਨ ਦੇ ਕੱਪੜੇ ਕੱਪੜੇ ਜਿਆਦਾਤਰ ਮੁਲਾਇਮ ਕੱਪੜੇ ਪਹਿਨੋਦਾ ਜਿਹਦੇ ਚ ਤੁਸੀਂ ਆਰਾਮਦਾਇਕ ਆਪਣੇ ਆਪ ਨੂ ਮਹਿਸੂਸ ਕਰੋ
ਕੰਫਟੇਬਲ ਮਹਿਸੂਸ ਕਰੋ ਸਹੀ ਕਰੋ ਔ, ਅ ਸਾਹਮਣੇ ਤੁਹਾਡੇ ਲਾਗੇ ਬੈ ਖਾ ਵੀ ਹੋਏ ਤੇ ਤੁਸੀਂ ਨਾ ਅਨਕੰਫਰਟੇਬਲ ਹੋ ਸਕੋ ਤੁਹਾਨੂੰ ਖ਼ਰਾਬ ਨਾ ਲੱਗੇ ਕਿ ਮੈਂ ਏਦਾਂ ਦੇ ਕੱਪੜੇ ਪਾਏ ਹੋਏ ਨੇ
ਹਾਂਜੀ ਹਾਂਜੀ, ਅੱਗੇ ਤਾਂ ਸਿਰ ਤੋਂ ਚੁੰਨੀਆਂ ਈ ਨਹੀਂ ਲਾਦੀਆਂ ਹੁੰਦੀਆਂ ਸੀ ਜੀ।
ਹੁਣ ਤਾਂ ਗਲੇ ਤੇ ਆ ਗਈ।
ਹਾਂ, ਗਲੇ ਤੇ ਵੀ ਗ, ਹਾਂ।
ਗੱਲੇ ਤੋ ਸਿੱਧਾ ਕਿ ਲੈਂਦੀਆਂ ਈ ਨਈ
ਨਾ
ਕਈ- ਕਈ ਲੋਕ ਤੁ ਉਹਾਨੂੰ ਲੈਂਦੇ ਈ ਨਈ ਸੀਰ ਕੋ ਪਾ ਲਈ ਜਥੇ ਪੈਂਟ ਪਾ ਲਈ ਕੁੁਰਤੀ ਪਾ ਲਈ ਯ ਜ ਉਹ ਵੀ ਸ਼ਰਾਰਾ ਪਾ ਲਿਆ ਕੁੁਰਤੀ ਪਾਲੀ ਹ ਪਹਿਲੇ ਕਹਿੰਦੇ ਸੀ ਚ ਸਿਰ ਤੋਂ ਨੀ ਲੱਥਦੀ, ਪਹਿਲੇ ਧੀਰੇ- ਧੀਰੇ ਗਲੇ ਤੇ ਆਈਆਂ ਚਲੋ, ਗਲੇ ਤੇ ਲੈਣ ਲੱਗ ਗਈਆਂ ਕੁੜੀਆਂ ਕੋਈ ਵੀ ਕੁੜੀਆਂ ਹੋਣ ਚਾਹੇ ਜਨਾਨੀਆਂ ਹ ਜੋ ਹੈਂ ਹੁਣ ਕੀ ਐ ਲੈਂਦੀਆਂ ਈ ਨੀ। ਉਹ ਤੇੇ ਗੁਰਦੁਆਰੇ ਨਾਲ ਚਲੀ ਜਾਂਦੀ ਆ ਤਾਂ ਲੈ ਲਈਆ, ਜਦੋਂ ਲੈਂਦੀਆਂ ਨੀ ਬਾਹਰ ਮਾਰਕੀਟ ਦੇ ਵਿੱਚ ਆਣਗੇ ਇੱਦਾਂ ਈ
ਹੁੰਦਾ ਈ ਨਈ ਕੁਛ ਗਲਤ ਏ
ਹਾਂਜੀ ਦੀ ਮੈਨੂੰ ਨਾ ਕੋਲ ਆ ਰਹੀ ਵਿੱਚ, ਮੈਂ ਫੇਰ ਗੱਲ ਕਰਕੇ ਤੁਹਾਡੇ ਨਾਲ ਹਾਂਜੀ ਸਸਿ ਸ੍ਰੀਕਾਲ ਜੀ।
ਸਸ਼ਿ ਸੀਕਾਲ ਜੀ।